ਹੈਲੋ,
ਹੈਲੋ, ਸਸ ਰੀ ਕਾਲ ਜੀ।
ਸਸ਼ ਰੀ ਕਾਲ ਜੀ, ਕੀ ਹਾਲ ਹੈ ਜੀ।
ਵਧੀਆ, ਤੁਸੀਂ ਦੱਸੋ।
ਬਸ ਵਧੀਆ-ਵਧੀਆ ਜੀ।
ਹੋਰ ਕੀ ਕਰਦੇ ਸੀ।
ਬਸ ਜੀ ਬੈਠੇ ਸੀ, ਲਾਈਟ ਗਈ ਹੋਈ ਆ ਕਾਫੀ ਟਾਈਮ ਦੀ, ਲਾਈਟ ਏਥੇ ਆਣ ਤੋਂ ਵੇਟ ਕਰ ਰਹੇ ਆਂ।
ਓਕੇ, ਹੋਰ ਮੌਸਮ ਕਿੱਦਾਂ।
ਮੌਸਮ ਜੀ ਗਰਮੀ ਕਾਫ਼ੀ ਐ, ਬਾਰਿਸ਼ ਇੱਕ ਦੋ ਦਿਨ ਹੋਈ ਸੀ, ਪਰ ਬਾਰਿਸ਼ ਤੋਂ ਬਾਅਦ ਹੋਰ ਮੌਸਮ ਹੁਣ ਨਾ ਗਰਮ ਹੋ ਜਾਂਦਾ।
ਹਾਂਜੀ, ਐਹ ਤਾਂ ਹੈਗਾ ਈ ਐ।
ਜੁਲਾਈ ਵਿੱਚ ਤੇ ਵੈਸੇ ਪਤਾ, ਚਿਪ ਚਿਪਾ ਵਾਲਾ ਹੀ ਮੌਸਮ ਰਹਿੰਦਾ।
ਹਾਂਜੀ।
ਹਾਂਜੀ, ਅਗਸਤ ਚ ਜਦੋਂ ਪਿਛਲੀ ਵਾਰ ਅੱਛਾ ਨਿਕਲ ਗਿਆ ਸੀ, ਉਦੋਂ ਤਾਂ ਕਾਫ਼ੀ ਬਾਰਿਸ਼ ਹੋਈ ਸੀ, ਬਟ ਲੋਕਾਂ ਨੂੰ ਨੁਕਸਾਨ ਵੀ ਕਾਫ਼ੀ ਹੋ ਗਿਆ ਸੀ, ਫਲੱਡ ਵਗੈਰਾ ਆ ਗਈ ਸੀ, ਜਦ ਜੀ ਹੋਰ ਤੁਹਾਡੇ ਮੌਸਮ ਕਿੱਦਾਂ ਓਦਰ
ਏਧਰ ਵੀ ਬਾਰਿਸ਼ ਆਈ ਸੀ, ਹੁਣ ਥੋੜਾ ਮੌਸਮ ਠੀਕ ਐ। ਗਰਮੀ ਨੀ ਐ ਮਤਲਬ, ਹਾਂਜੀ।
ਪਿਛੇ ਜਦੋਂ ਹੋਏ ਨਾ ਤੇ ਥੋੜਾ ਮੌਸਮ ਅੱਛਾ ਹੋ ਜਾਂਦਾ, ਪਰ ਉਹਦੇ ਰੁਕਣ ਤੋਂ ਬਾਅਦ ਨਾ ਜਦੋਂ ਧੁੱਪ ਚੜ੍ਹਦੀ ਐ ਨਾ ਉਹ ਫੇਰ ਕਾਫੀ ਅਹ ਮਤਲਬ ਪਸੀਨਾ, ਚਿਪ ਚਿਪ ਵਗੈਰਾ ਸਭ
ਹਾਂਜੀ-ਹਾਂਜੀ, ਏਥੇ ਜਦੋਂ ਦੀ ਬਾਰਿਸ਼ ਹੋਈ ਆ, ਉਦੋਂ ਦੀ ਧੁੱਪ ਨੀ ਨਿਕਲੀ, ਤਾਂ ਮੌਸਮ
ਅੱਛਾ ਹਾਂ, ਉਹ ਵੀ ਅੱਛਾ ਹੋ ਜਾਂਦਾ ਜੇ ਧੁੱਪ ਨਾ-ਨਾ ਨਿਕਲੇ, ਤੇ ਠੰਡਕ ਰਹਿੰਦੀ ਐ, ਏਸ ਏਸੀ ਦੀ ਵੀ ਘੱਟ ਲੋੜ ਪੈਂਦੀ ਐ, ਫੇਰ ਚਲਾਣ ਦੀ।
ਹਾਂਜੀ।
ਹੋ ਫਿਰ ਤੁਸੀਂ ਕਿਤੇ ਗਰਮੀਆਂ ਚ, ਗਏ ਨੀ ਘੁੰਮਣ ਠੰਡੀ ਜਗ੍ਹਾ।
ਨਹੀਂ ਮੈਂ ਖਵਾ, ਰਹੀ ਸੀ ਇਸ ਵਾਰ।
ਅੱਛਾ, ਅੱਛਾ- ਅੱਛਾ।
ਹਾਂਜੀ।
ਸਾਡੇ ਤਾਂ ਇੱਥੇ ਚਲੋ, ਅਸੀਂ ਪਠਾਨਕ ਮੈਂ ਪਠਾਨਕੋਟ ਤੋਂ ਹਾਂ, ਅਤੇ ਸਾਡੇ ਇੱਥੇ ਅ ਹਿਮਾਚਲ ਜਿਵੇਂ ਧਰਮਸ਼ਾਲਾ ਹੋ ਗਿਆ, ਡਲੋਜੀ ਹੋ ਗਿਆ।
ਅੱਛਾ।
ਤੇ ਉੱਥੇ ਹੋ ਆਈ ਦਾ, ਇਸ ਵਾਰ ਅਸੀਂ ਗਏ ਨੀ,
ਅੱਛਾ
ਹਾਂਜੀ -ਹਾਂਜੀ ਡਲਹੋਜੀ ਵੀ ਚਲੋ ਮੌਸਮ ਅੱਛਾ, ਬਟ ਡਲਹੋਜੀ ਨਾ ਮਾਰਕੀਟ ਕੋਈ, ਹੈ ਨੀ ਘੁੰਮਣ ਵਾਸਤੇ ਸੀ ਕਿ ਜਿੱਥੇ ਬੰਦਾ ਮਤਲਬ ਘੁੰਮ ਕੇ, ਥੋੜਾ ਇੰਜੋਏ ਕਰ ਸਕਦਾ।
ਹਾਂਜੀ -ਹਾਂਜੀ
ਹਾਂਜੀ, ਤੁਸੀਂ ਗਏ ਡਲੋਹਜੀ ਕਦੀ?
ਨਹੀਂ- ਨਹੀਂ,
ਅੱਛਾ, ਅੱਛਾ -ਅੱਛਾ ਫਿਰ ਧਰਮਸ਼ਾਲਾ ਜਾਂ ਲੋੜਗੰਜ, ਉੱਥੇ ਮਾਰਕੀਟ ਅੱਛੀ ਹੈ ਉੱਥੇ ਜੇ ਕਦੀ ਬੰਦਾ ਜਾਏ, ਤੇ ਉਹ ਮਾਰਕੀਟ ਘੁੰਮ ਕੇ ਮਤਲਬ ਇੰਜੋਏ ਕਰ ਲੈਂ, ਅੱਛਾ ਫੀਲ ਹੁੰਦਾ ਡਲਹੌਜੀ ਓਦਾਂ ਦਾ ਕੁੱਛ ਹੈ ਹੀ ਨਹੀਂ, ਪਰ ਉੱਥੇ ਮੌਸਮ ਅੱਛਾ ਰਹਿੰਦਾ, ਐ ਵਾਰ ਸਨੋਫੋਲ ਹੋ ਜਾਂਦੀ ਹੈ ਜਦੋ
ਅੱਛਾ।
ਮਕਲੋਟ ਗੰਜ ਸਨੋਫਾਲ ਵਗੈਰਾ, ਤੇ ਜਦੋਂ ਉਦਾਂ ਦੀ ਨਹੀਂ ਹੁੰਦੀ ਪਰ, ਮੌਸਮ ਅੱਛਾ ਰਹਿੰਦਾ ਤੇ, ਤੇ ਬਾਕੀ, ਜਿਹੜੇ ਘੁੰਮ ਸਕਦੇ ਹੋ ਮਾਰ ਏਧਰ ਵਗੈਰਾ ਨਾ, ਉਹ ਕਾਫੀ ਵਧੀਆ ਰਹਿੰਦਾ ਘੁੰਮਣਾ।
ਐਕਸਪਲੋਰਿੰਗ ਹੈ ਮਤਲਬ,
ਹਾਂਜੀ -ਹਾਂਜੀ ਐਕਸਪਲੋਰ, ਕਰਨਾ ਵਧੀਆ ਮਾਰਕੀਟ ਨੂੰ ਕਰ ਸਕਦੇ, ਐਕਸਪਲੋਰ ਉੱਥੇ ਫੇਰ ਮੰਦਿਰ ਵੀ ਹੈ ਕਰਦੇ ਲਾਈ ਲਾਮਾ ਜੀ ਦਾ।
ਅੱਛਾ।
ਹਾਂ ਜੋ ਵੀ, ਕਰੋਨਾ ਵਿੱਚ ਬੰਦ ਹੋ ਗਿਆ ਜੀ, ਉਸ ਤੋਂ ਬਾਅਦ ਉਹ ਵੀ ਅਸੀਂ ਗਏ ਨਈ ਬਟ ਪਹਿਲੇ ਜਦੋਂ ਵੀ ਜਾਂਦੇ ਸੀ। ਮੰਦਿਰ ਜ਼ਰੂਰ ਹੋ ਕੇ ਆਂਦੇ ਸੀ।
ਓਕੇ,
ਹਾਂਜੀ, ਜੀ ਤੁਸੀਂ ਕਿਤੇ ਕਦੇ ਗਏ ਨੀ ਧਰਮਸ਼ਾਲਾ ਵਾਲੀ ਸਾਈਡ?
ਨਹੀਂ ਮੈਂ ਹਿਮਾਚਲ, ਉੱਥੇ ਗਈ ਸੀ ਮਨੀਕਰਨ ਗੁਰਦੁਆਰਾ ਸਾਹਿਬ।
ਅੱਛਾ, ਅੱਛਾ -ਅੱਛਾ ਹਾਂ ਉੱਥੇ ਵੀ ਅੱਛਾ, ਉੱਥੇ ਮੈਂ ਇੱਕ ਵਾਰੀ ਗਿਆ ਸੀ। ਅਹ ਉਦੋਂ ਕਾਫ਼ੀ ਅਹ ਮਤ ਠੰਡਾ ਮੌਸਮ ਸੀ। ਉਹ ਜਦੋਂ ਅਸੀਂ ਗਏ ਸੀ ਨਾ,
ਅੱਛਾ।
ਤੇ ਫੇਰ ਜਦੋਂ, ਅਸੀਂ ਅੰਦਰ ਗਏ ਤੇ ਉੱਥੇ, ਫਰਸ਼ ਜਿਹੜਾ ਲੋਕੀ ਸਬਜ਼ੀਆਂ ਕਈ ਵਾਰ, ਉਬਾਲਦੇ ਨੇ ਉਹ ਆਲੂ ਵਗੈਰਾ ਪਾ ਕੇ ਉਸੇ ਸਾਈਟ ਹੈਗਾ, ਹਾਂਜੀ- ਹਾਂਜੀ ਪ ਰ ਫ਼ਰਸ ਫਰਸ਼, ਕਾਫ਼ੀ ਗਰਮ ਸੀ ਤੇ ਉੱਥੇ -ਉੱਥੇ ਖੜਾ ਨਹੀਂ ਹੋਇਆ, ਠੰਡੇ ਮੌਸਮ ਚ ਵੀ
ਹਾਂਜੀ। ਉਹ ਉੱਥੇ ਇੱਕ ਹੈ ਗਰਮ ਗੁਫਾ ਹੈ ਇੱਕ।
ਹਾਂਜੀ -ਹਾਂਜੀ ਉਹੀ ਗਰਮ ਗੁਫਾ, ਲੋਕਾਂ ਨੇ ਨਾ ਥੈਲੀਆਂ ਵੀ ਚ ਆਲੂ ਪਾਏ ਹੋਏ ਸੀ ਬੰਨ ਕੇ, ਉਹ ਪਾਣੀ ਚ ਪਾ ਤੇ ਉਹ ਆਲੂ ਉੱਦਾਂ ਹੀ ਉਬ ਉਬਲਦੇ ਰਹੇ ਸੀ ਪੱਕ ਗਏ ਸੀ ਆਲੂ।
ਹਾਂਜੀ, ਛੋਲੇ ਵੀ ਪਾਉਂਦੇ ਆ ਉੱਥੇ
ਜੀ, ਜੀ, ਜੀ -ਜੀ ਕਿਸੇ ਚੀਜ਼ ਵੀ ਲਪੇਟ ਕੇ ਪਾ ਲੈਂਦੇ ਆ।
ਹਮ
ਤੁਸੀਂ ਕਿੰਨੀ-ਕਿੰਨੀ ਵਾਰ ਗਏ ਉੱਥੇ।
ਮੇਰਾ, ਫਸਟ ਸੀ ਅ ਇਸ ਵਾਰ ਤੇ ਮਈ ਚ ਗਈ ਸੀ ਮੈਂ।
ਅੱਛਾ ਫੈਮਿਲੀ ਨਾਲ ਗੇ ਸੀ?
ਹਾਂਜੀ ਰਿਲੇਟ ਸੀ, ਮਤਲਬ ਫੈਮਿਲੀ ਅਪਨੀ ਨੀ ਸੀ।
ਅੱਛਾ-ਅੱਛਾ ਮ ਰਿਲੇਟਿਵ ਸੀ, ਓਕੇ ਓ। ਅੱਛਾ-ਅੱਛਾ-ਅੱਛਾ, ਭੂਆ ਕਿਤੇ ਹੋਰ ਰਹਿੰਦੇ ਨੇ।
ਹੁਸ਼ਿਆਰਪੁਰ ਮੈਂ ਗਈ ਹੋਈ ਸੀ ਨਾ ਘੁੰਮਣ।
ਅੱਛਾ-ਅੱਛਾ-ਅੱਛਾ, ਹਾਂ ਅੱਛਾ-ਅੱਛਾ ਚਲੋ ਹੁੰਦਾ ਕਿ ਕਿਤੇ ਗੇ ਕੋਈ ਆਇਆ ਤੇ ਚਲੋ ਉਹਨਾਂ ਨੂੰ ਘੁਮਾਈ
ਹਾਂਜੀ ਆਈ ਹੁੰਦਾ।
ਹਾਂਜੀ-ਹਾਂਜੀ ਫਿਰ, ਤੇ ਕਸ਼ਮੀਰ ਵਗੈਰਾ ਗੇ ਤੁਸੀਂ ਕਦੀ?
ਨਹੀਂ।
ਅੱਛਾ, ਤੁਸੀਂ ਵੈਸੇ ਕਿੱਥੇ ਰਹਿੰਦੇ ਓ?
ਮੈਂ, ਯਮੁਨਾਨਗਰ ਜਗਾਦਰੀ।
ਅੱਛਾ, ਯਮੁਨਾਨਗਰ ਰਹਿੰਦੇ ਹੋ ਹੁਣ ਤੇ ਵੈਸੇ ਅਹ, ਕੀ ਕਹਿੰਦੇ ਆ ਟਰੇਨਸ ਵੀ ਚੱਲਪੀਆਂ ਜੰਮੂ ਤੋਂ ਚੱਲਦੀ ਐ ਸਵੇਰੇ ਛੇ ਵਜੇ ਤੇ ਤੁਸੀਂ ਗਿਆਰਾਂ ਵਜੇ ਤੱਕ ਸ੍ਰੀਨਗਰ ਪਹੁੰਚ ਇਹ ਸ ਇਹ ਵਧੀਆ ਕਰਤਾ ਟ੍ਰੇਨ ਚਲਾ ਕੇ ਨਾ, ਕਿਉਂਕਿ ਬਾਏ ਰੋਡ, ਕਈ ਵਾਰ ਟ੍ਰੈਫਿਕ ਜੈਮ ਹੋ ਜੇ ਜਾਂ ਅ, ਸਨੋਫੋਲ ਵਗੈਰਾ ਹੋ ਜੇ ਤੇ ਫਿਰ ਬੜਾ ਮੁਸ਼ਕਿਲ ਹੁੰਦਾ ਉੱਥੇ ਜਾਣਾ ਨਾ। ਲੋਕੀ ਫਸ ਜਾਂਦੇ ਆ ਕਾਫ਼ੀ ਲੰਬਾ ਜਾਮ ਲੱਗਿਆ
ਹਮ
ਇਹ ਵ ਕਿ ਟ੍ਰੇਨ ਚ ਬੰਦਾ ਆਰਾਮ ਨਾਲ ਪੰਜ ਘੰਟੇ ਚ ਉੱਥੇ ਪਹੁੰਚ ਜੇ ਉਸ ਤੋਂ ਬਾਅਦ ਉੱਥੋਂ ਦੀ ਜੇ ਕਿਤੇ ਅੱਗੇ ਜਾਣਾ ਤੇ ਟੈਕਸੀ ਕਰ ਲੈਂਦੇ ਨੇ ਤੇ ਸ੍ਰੀਨਗਰ ਚ ਵੀ ਕਾਫੀ ਜਗ੍ਹਾ ਦੇਖਣ ਵਾਸਤੇ। ਹਣ ਤੇ ਗਾ ਜੀ ਹੁਣ, ਮੈਂ ਵੀ ਇੱਕ ਵਾਰੀ ਗਿਆ ਸੀ ਉਦੋਂ ਆਪਾਂ ਸਰਦੀਆਂ ਚ ਗੇ ਸੀ। ਤੇ ਉਦੋਂ ਗਾਰਡਨ ਖੁੱਲਿਆ ਸੀ, ਬਟ ਉੱਥੇ ਨਾ ਫਲਾਰਸ ਵਗੈਰਾ ਨੀ ਸੀ ਜਿਵੇਂ ਟੂਲਿਪ ਗਾਰਡਨ ਜਾ ਹੋਰ ਕੋਈ ਗਾਰਡਨਸ ਕਾਫੀ
ਛਾ
ਉਹ ਗਰਮੀਆਂ ਚ ਖੁੱਲਦੇ ਆ। ਫੇਰ ਮੰਨੂੰ ਸੀ ਕਿ ਚਲੋ ਗਰਮੀਆਂ ਚ ਵੀ ਪਲੈਨ ਬਣਾਈਏ ਉੱਥੇ ਜਾਈਏ ਫਲਾਰਸ ਵਗੈਰਾ ਦੇਖੀਏ ਬੜਾ ਗਾਰਡਨ ਕਾਫ਼ੀ ਵੱਡਾ ਹੈਗਾ।
ਅੱਛਾ।
ਅਸੀਂ ਜਦੋਂ, ਗੇ ਸੀ ਦਸੰਬਰ ਵਿੱਚ ਉਦੋਂ ਤੇ ਕਾਫ਼ੀ ਠੰਢ ਸੀ ਹੱਥ ਸਾਡੇ ਸਕਿੰਨ ਫੱਟ ਗੀ ਸੀ, ਫਿਰ ਸਾਨੂੰ ਗਲਵਜ਼ ਲੈਣੇ ਪੇ।
ਛਾ।
ਫਿਰ ਉਥੇ ਗਲਵਸ ਪਾ ਕੇ ਉੱਥੇ ਗੇ ਤੇ ਫੇਰ ਥੋੜ੍ਹਾ ਠੀਕ ਲੱਗਿਆ।
ਹਮ ਉੱਥੇ ਠੰਡ ਐ ਨਾ।
ਜੀ-ਜੀ ਉਦੋਂ ਤੇ, ਮੌਸਮ ਹੋਰ ਠੰਡਾ ਹੈਗਾ। ਜਦੋਂ ਅਸੀਂ ਗੇ ਸੀ ਦਸੰਬਰ ਵਿੱਚ। ਜੀ-ਜੀ-ਜੀ ਹੋਰ ਤੁਸੀਂ ਕੁਛ ਦੱਸੋ, ਕਿੱਥੇ-ਕਿੱਥੇ ਘੁੰਮੇ ਹੋਏ ਓ?
ਮੈਂ, ਉੱਥੇ, ਮਨੀਕਰਨ ਤੋਂ, ਗੇ ਉੱਥੇ ਗਏ ਸੀ ਜਵਾਲਾ ਜੀ, ਮਾਤਾ ਜੀ ਹੈ ਨਾ ਇੱਕ।
ਹਹ ਮੈਂ ਸੁ ਸੁਣਿਆ, ਹਾਂ ਮੈਂ ਦੇਖਿਆ ਨਹੀਂ ਹੋਇਆ ਸ਼ਾਇਦ ਸੁਣਿਆ ਹੋਇਆ।
ਅੱਛਾ।
ਅੱਛਾ ਉੱਥੇ ਗਏ ਸੀ ਤੁਸੀਂ, ਕਿੰਨੇ ਦਿਨ ਦਾ ਟ੍ਰਿਪ ਸੀ ਹਫ਼ਤਾ ਤੁਹਾਡਾ ਲੱਗ ਗਿਆ ਹੋਣਾ।
ਹਾਂਜੀ ਹਫ਼ਤਾ ਈ ਲੱਗਾ ਸੀ ਬਸ।
ਕਿਉਂਕਿ ਹੁੰਦਾ ਐ ਨਾ ਕਿ ਜੇ, ਕਿਤੇ ਗਏ ਆ ਤੇ ਬੰਦਾ ਰਹਿ ਕੇ ਤੇ ਆਏ ਕੁਛ ਦਿਨ। ਮਜ਼ਾ ਤਾਂ ਈ ਆਂਦਾ ਅਪ ਡਾਊਨ ਕਰਨਾ ਜਾਂ ਦੋ ਦਿਨ ਰਹਿਣਾ ਫਿਰ ਥਕਾਵਟ ਹੋ
ਹਾਂਜੀ, ਏਹੀ ਹੁੰਦਾ।
ਹੂੰ-ਹੂੰ। ਤੇ ਯਮੁਨਾ ਨਗਰ ਵੀ ਮੈਂ ਆਉਦਾ-ਰਹਿੰਦਾ। ਮੇਰੇ ਵਾਈਫ ਉਧਰੋਂ ਨੇ ਯਮੁਨਾ ਨਗਰ ਤੋਂ ਹੀ।
ਅੱਛਾ।
ਹਾਂਜੀ-ਹਾਂਜੀ, ਤੇ ਉਹ ਫਿਰ ਅਹ ਜਦੋਂ ਨਾ ਕਈ ਵਾਰ ਉਹ ਜਾਂਦੇ ਹੈ ਹਫ਼ਤੇ ਲਈ ਜਾਂ ਦਸ ਦਿਨ ਲਈ, ਫਿਰ ਉਨਾ ਨੂੰ ਲੈਣ ਆ ਜਾਈਦਾ ਉਧਰ।
ਅੱਛਾ।
ਫਿਰ ਅੱਸੀ ਅਹ ਅ ਮੈਨੂੰ ਯਾਦ ਆ। ਮੈਂ ਜੋ ਲਾਸਟ ਟਾਈਮ ਦਸੰਬਰ ਚ ਆਈ ਥਿੰਕ ਗਿਆ ਸੀ। ਤੇ ਫੇਰ ਉਹ ਅੱਗੇ ਆਪਾਂ ਉੱਤਰਾਖੰਡ ਚਲੇ ਗਏ ਸੀ, ਘੁੰਮਣ ਉੱਥੇ ਵੀ ਅੱਛੀ ਜਗ੍ਹਾ ਸੀ।
ਹਾਂਜੀ।
ਅ ਫੇਰ ਉਤਰਾਖੰਡ ਗਏ, ਦੇਹਰਾਦੂਨ ਵੀ ਮੇਰੇ ਬੁਆ ਨੇ ਫਿਰ ਉਹਨਾਂ ਕੋਲ ਆਪਾਂ ਗਏ।
ਅੱਛਾ।
ਉੱਤਰਾਖੰਡ ਘੁੰਮੇ, ਅੱਛੀ ਜਗਾ ਸੀ ਉੱਤਰਾਖੰਡ ਹੈਨਾ।
ਹਾਂਜੀ।
ਅ ਮੈਨ ਜਗ੍ਹਾ ਦਾ ਨਾਂ ਨੀ ਯਾਦ ਆ ਰਿਹਾ। ਸੀ ਬੜਾ ਅੱਛਾ ਜੀ, ਉਤੇ ਵਾਟਰਫਾਲ ਵੀ ਸੀ ਮਸੂਰੀ।
ਅੱਛਾ।
ਹਾਂਜੀ-ਹਾਂਜੀ-ਹਾਂਜੀ।
ਹੂੰ, ਉਹ ਵੀ ਵਧੀਆ ਜਗ੍ਹਾ।
ਹਾਂ, ਉਹ ਵੀ ਅੱਛਾ ਉੱਥੇ ਦੀ ਮਾਰਕੀਟ ਅੱਛੀ ਬਣੀ ਹੋਈ ਹੈ।
ਅੱਛਾ।
ਹ-ਹ-ਹ, ਮੈਨੂੰ ਹੋ ਗਿਆ ਫੀਵਰ ਤੇ ਮੈਂ ਫਿਰ ਫ ਉੱਥੇ ਜਾ ਨਹੀਂ ਪਾਇਆ। ਐਕਚੁਲੀ ਉੱਥੇ ਦਸੰਬਰ ਨੀ ਅਸੀਂ ਅ ਆਈ ਥਿੰਕ ਜੁਲਾਈ ਚ ਵੀ ਲਾਸਟ ਈਅਰ ਗਏ ਸੀ, ਜੁਲਾਈ ਵਿੱਚ ਮੈਨੂੰ ਹੋ ਪਰ ਮੇਰਾ ਮੂਡ ਨੀ ਸੀ ਜਾਣਦਾ ਕਹਿੰਦੇ, ਨਹੀਂ-ਨਹੀਂ ਚਲੋ ਜਾਣਾ, ਆਏ ਆ ਤੇ ਜਾਣਾ-ਜਾਣਾ ਮੈਂ। ਚਲੋ ਜਾਂਦੇ ਹਾਂ, ਬਾਕੀ ਸਾਰੇ ਉੱਥੇ ਇੰਜੋਏ ਕਰਦੇ ਰਹੇ ਪੂਲ ਵਿੱਚ ਮ ਬਸ ਬਾਰ ਉਹਨਾਂ ਦੀ ਵੀਡੀਓ ਬਣਾਉਂਦਾ ਰਿਹਾ, ਹ-ਹ ਮੈਂ ਕਿਹਾ ਚਸੀ ਕਰੋ ਇੰਜੋਏ ਮੈਂ ਤੇ ਬਨਾਨਾ ਵੀਡੀਓ ਕਿਉਂਕਿ ਇਥੇ ਤੇ-ਤੇ ਦੇਖ ਕੇ ਵੀ ਅੱਛਾ ਲਗ ਰਹਾ ਸੀ ਓਦੋਂ।
ਅੱਛਾ।
ਹਾਂਜੀ-ਹਾਂਜੀ। ਫਿਰ ਉੱਥੇ ਅਹ ਆਪਾਂ, ਹੋਰ ਵੀ ਕਾਫ਼ੀ ਚੀਜ਼ਾਂ ਦੀ ਦੇਖਣ ਵਾਸਤੇ ਫਿਰ ਇੱਕ ਆਈ ਥਿੰਕ ਮੰਦਿਰ ਵੀ ਆਉਂਦਾ, ਮੈਨੂੰ ਯਾਦ ਨਹੀਂ ਹੈ। ਪਰ ਆਪਾਂ ਉੱਥੇ ਗਏ ਨੀ ਆਪਾਂ ਟੈਕਸੀ ਕੀਤੀ ਹੋਈ ਸੀ ਤੇ ਟੈਕਸੀ ਵਾਲੇ ਨੂੰ ਅਸੀਂ ਕਿਹਾ ਸੀ ਜਾਣਾ। ਤੇ ਉਨੂੰ ਧਿਆਨ ਚ ਨਹੀਂ ਰਿਹਾ, ਉਹ ਫਿਰ ਸਾਨੂੰ ਅੱਗੇ ਲੈ ਗਿਆ ਸੀਗਾ, ਮੰਦਿਰ ਆਇਆ ਨੀ ਕਹਿੰਦਾ ਤੇ ਪਿੱਛੇ ਨਿਕਲ ਗਿਆ। ਹਾ-ਹਾ, ਫਿਰ ਉਥੋਂ ਟ੍ਰੈਫਿਕ ਹੁੰਦਾ ਨਾ ਰੋਡ ਵੀ ਜਿੱਨਾ ਬਨਦੇ ਹੈ ਤੇ ਫਿਰ ਉੱਥੇ ਮੋੜੀ ਵੀ ਨਹੀਂ ਜਾ ਸਕਦੀ
ਹਾਂਜੀ।
ਹਾਂ, ਫਿਰ ਉਹ ਐ ਕਿ ਸਾਡਾ ਉਹ ਰਹਿ ਗਿਆ ਸੀ ਕਰਨਾ ਫਿਰ ਕੀ ਕਹਿੰਦੇ ਕਸ਼ਮੀਰ ਵਗੈਰਾ ਅਸੀਂ ਗਏ ਸੀ, ਉੱਥੇ ਦੁੱਧ ਪੱਥਰੀ ਜਗ੍ਹਾ ਹੈਗੀ ਹੈ। ਉੱਥੇ ਆਪਾਂ ਹੋਰਸ ਰਾਈਡਿੰਗ ਕੀਤੀ ਸੀ, ਤੇ ਜਿਹੜਾ ਅ ਸਾਡੇ ਨਾਲ ਸੀ ਉਹਨੇ ਫਿਰ ਵੀਡੀਓਜ਼ ਵਗੈਰਾ ਬਣਾਈ ਸਨੋਫੋਲ ਵੀ ਹੋ ਰਹੀ ਸੀ। ਉੱਥੇ ਵੀ ਕਾਫ਼ੀ ਮਜ਼ਾ ਆਇਆ ਸੀ। ਪਰ ਉਦੋਂ ਅਸੀਂ ਅਹ ਜਨਵਰੀ, ਦਸੰਬਰ ਚ ਗਏ ਸੀ ਠੰਡੇ ਮੌਸਮ ਚ ਕਸ਼ਮੀਰ। ਲੋਕੀ ਗਰਮੀ ਚ ਜਾਂਦੇ ਹੈ, ਤੇ ਮੈਂ ਸਰਦੀਆਂ ਚਲਾ ਗਿਆ। ਹ-ਹ-ਹ ਮੈਂ ਕਿਹਾ ਚਲੋ। ਹਰ ਮੌਸਮ ਐਕਸਪਲੋਰ ਕਰਨਾ ਚਾਹੀਦਾ। ਉਦੋਂ ਆਪਾਂ ਸਰਦੀਆਂ ਕਰ ਲਈਆਂ, ਤੇ ਹੁਣ ਫੇਰ। ਫਿਰ ਗਰਮੀ ਦੇ ਮੌਸਮ ਜਾਵਾਂਗੇ, ਹੁਣ ਉਦੋਂ ਆਪਾਂ ਗਏ ਵੀ। ਬਾਏ ਏਅਰ ਸੀ, ਬਟ ਉਦੋਂ, ਮਜ਼ਾ ਨਹੀਂ ਆਇਆ, ਪੰਦਰਾਂ ਮਿੰਟ ਚ ਆਪਾਂ ਪਹੁੰਚ ਪੰਦਰਾਂ। ਵੀਹ ਮਿੰਟ ਚ ਪਹੁੰਚ ਗਈ, ਜੰਮੂ ਤੋਂ ਸੀ ਫਲਾਈਟ ਸਾਡੀ।
ਅੱਛਾ।
ਪਹਿਲੇ ਤਾਂ ਸਾਡੀ ਫਲਾਈਟ ਸਵੇਰ ਦੀ ਸੀ ਗਿਆਰਾਂ ਵਜੇ ਦੀ, ਫੇਰ ਔ ਸਨੋਫੋਲ ਕਾਫੀ ਹੋ ਰਹੀ ਸੀ। ਤੇ ਉਹਨਾਂ ਨੇ ਕਿਹਾ ਕਿ, ਇਨਾ ਟਾਈਮ ਡਿਲੇ ਹੈਗੀ ਹੈ ਫਿਰ ਆਪਾਂ ਛੇ ਵਜੇ ਸਾਡੀ, ਆਪਾਂ ਸ਼ਾਮੀ ਛੇ ਵਜੇ ਗਏ ਇਹ ਸਵਾ ਛੇ ਸਾਢੇ ਛੇ ਅਸੀਂ ਉੱਥੇ ਪਹੁੰਚ ਗਏ
ਛ
ਹਾਂਜੀ ਫਿਰ ਅ ਪਹਿਲੀ ਵਾਰ ਦੇਖਿਆ, ਜੀ ਕਸ਼ਮੀਰ ਬਟ ਅੱਛਾ ਲੱਗਿਆ, ਉੱਥੇ ਲੋਕੀ ਵੀ ਬੜੇ ਅੱਛੇ ਨੇ ਪਹਿਲੇ ਬਟ, ਬਟ ਮਨ ਚ ਥੋੜ੍ਹਾ ਉਹ ਡਰ ਰਹਿੰਦਾ, ਜਿੱਦਾਂ ਸੁਨੀ ਦਾ ਨਿਊਜ਼ ਵਿੱਚ, ਕਿ ਏਦਾਂ ਹੋ ਜਾਂਦਾ ਓਦਾਂ ਹੋ ਜਾਂਦਾ
ਹਾਂਜੀ- ਹਾਂਜੀ ਹੁੰਦਾ ਹੀ ਹੈ, ਡਰ ਤੇ ਮਨ ਚ
ਹਾਂ ਬਸ ਉਹ ਸੀ ਕਿ ਚਲੋ ਆਏ ਆ, ਤੇ ਬਸ ਰੱਬ ਦਾ ਨਾਂ ਲਿਆ ਕਿ ਓਦਾਂ ਦਾ ਕੁਛ ਹੋਇਆ ਨੀ ਤੇ ਮਤਲਬੱ ਉੱਥੇ ਨਾ ਆਰਮੀ ਵੀ ਕਾਫੀ, ਵੋਟ ਤੇ ਨਾ ਡਿਊਟੀ ਦੇ ਰਹੀੁੰ ਹੁੰ ਥੋੜੇ ਥੋੜੇ ਸਪੇਸ ਤੇ ਨਾ, ਆਰਮੀ ਦੇ ਬੰਦੇ ਹੁੰਦੇ ਆ ਰੋਜ ਜਦੋਂ ਅਸੀਂ ਦੇਖਿਆ, ਫੇਰ ਥੋੜਾ ਡਰ ਘੱਟ ਲੱਗਿਆ, ਹਾਂਜੀ, ਫਿਰ ਥੋੜਾ ਡਰ ਕਟ ਲੱਗਿਆ ਕਿ ਚਲੋ ਹੁਣ ਹੈਗੇ ਬੰਦੇ, ਤੇ ਡਰ ਵਾਲੀ ਇੰਨੀ ਗੱਲ ਨਹੀਂ ਹੈ ਹਾਂ, ਬਟ ਲੋ ਲੋਕੀ ਵੀ ਅੱਛੇ ਨੇ ਕਾਫੀ ਮਿਲਨਸਾਰ ਨੇ, ਤੇ ਬੜਾ ਅੱਛਾ ਲੱਗਿਆ ਕਸ਼ਮੀਰ ਜਾ ਕੇ ਫਿਰ ਸਾਨੂੰ ਤੁਸੀਂ ਵੀ ਬਣਾਓ ਫੁਲ ਪਲੈਨ, ਫੈਮਿਲੀ ਨਾਲ ਜਾਓ
ਹਾਂਜੀ- ਹਾਂਜੀ
ਹਾਂ ਹਾਂ ਹਾਂ ਜੀ ਚਲੋ ਠੀਕ ਹੈ ਜੀ, ਮੈਂ ਕਾਲ ਆ ਰਹੀ ਸਤਿ ਸ਼੍ਰੀ ਅਕਾਲ ਜੀ ਓਕੇ
ਸਤਿ ਸ਼੍ਰੀ ਅਕਾਲ ਜੀ